ਹੈਲੋ।
ਜੀ ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ।
ਔਰ ਕੀ ਹਾਲ ਐ? ਠੀਕ ਓ।
ਵਧ ਵਧੀਆ ਜੀ।
ਤੁਆਡੀ ਆਵਾਜ਼ ਨੀ ਆ ਰੀ।
ਆ ਨੀ ਰੀ?
ਨਾ ਆਵਾਜ਼ ਬੋਤ, ਬੋਤ ਘੱਟ ਆ ਰੀ ਐ। ਬੋਤ ਜ਼ਿਆਦਾ ਘੱਟ। ਰੁਕੋ ਮੈਂ ਵੀ ਦੇਖਦੀ ਆਂ ਵੋਲਿਊਮ। ਹਾਂ ਬੋਤ ਜ਼ਿਆਦਾ ਘੱਟ ਟ ਆ ਰੀ ਐ ਆਵਾਜ਼
ਇੱਕ ਸ
ਰੁਕੋ, ਮੈਂ ਈਅਰਫੋਨ ਲਗਾਵਾਂ, ਦੋ ਮਿਨਟ ਰੁੱਕੋ। ਹੈਲੋ। ਹੈਲੋ।
ਏੱਕ ਮਿੰਟ ਜੀ ਮੈਂ ਕਨੈਕਟ ਕਰ ਰੇਆਂ।
ਹੈਲੋ। ਆ ਆਪਣਾ ਫ਼ੋਨ ਦੇਖੋ ਓਲਿਊਮ ਆਵਾਜ਼ ਨੀ ਆ ਰੀ, ਮੇਨੂੰ ਬਿਲਕੁਲ ਵੀ ਆਵਾਜ਼ ਨੀ ਆ ਰੀ ਬਿਲਕੁਲ ਪੈਲੇ ਥੋੜੀ ਜੀ ਆ ਰੀ ਸੀ ਹੁਨ ਬਿਲਕੁਲ ਵੀ ਨੀ ਆ ਰੀ। ਦੇਖਨਾ
ਹੁਣ ਆ ਰੀ ਏ ਆਵਾਜ ਜੀ? ਹੈਲੋ,
ਹੈਲੋ,
ਘਟੀਕੇ ਹੈ।
ਹੈਲੋ -ਹੈਲੋ ਹਾਂਜੀ, ਹਾਂਜੀ- ਹਾਂਜੀ ਹੁਣ ਹਲਕੀ ਆਈ ਹੈ ਆਵਾਜ਼ ਠੀਕ ਹੈ! ਹੋਰ ਸੁਣਾਓ,
ਵਧੀਆ ਜੀ, ਤੁਸੀਂ ਦੱਸੋ।
ਵਧੀਆ ਬਸ, ਮੈਂ ਬੈਠੀ ਸੀ ਸੋਚ ਰਹੀ ਸੀ ਕਿ ਫੋਨਾਂ ਦੇ ਫਾਇਦੇ ਨੁਕਸਾਨ ਬਾਰੇ। ਤੁਹਾਡਾ ਕੀ ਖਿਆਲ ਏ? ਫੋਨਾਂ ਦੇ ਫਾਇਦੇ ਨੁਕਸਾਨ ਬਾਰੇ, ਬੱਚਿਆਂ ਲਈ, ਵਡਿਆਂ ਲਈ
ਫੋਨਾਂ ਦੇ ਤਾਂ ਬੜੇ ਵਧੇ ਬੜੇ ਜ਼ਿਆਦਾ ਫਾਇਦੇ ਨੇ ਫੋਨਾਂ ਦੇ, ਹੁਣ ਜਿਵੇਂ ਤੁਸੀਂ ਮੈਨੂੰ। ਕੋਲ ਕਰ ਰਹੇ ਹੋ, ਬਿਨਾਂ ਫੋਨ ਤੋਂ ਕੋਲ ਕਰ ਸਕਦੇ ਹੋ ਤੁਸੀਂ?
ਹੂੰ।
ਠੀਕ ਹੈ ਹੋਰ ਵੀ ਬੜੇ ਫਾਇਦੇ ਨੇ ਫੋਨਾਂ ਦੇ। ਕਿੱਥੇ ਵੀ ਬਹਿ ਕੇ ਅਸੀਂ ਕਿਸੇ ਨਾਲ ਵੀ ਗੱਲ ਕਰ ਸਕਦੇ ਹਾਂ, ਭਾਵੇਂ ਬਾਹਰ ਭਾਵੇਂ ਘਰ ਭਾਵੇਂ ਆਸਟ੍ਰੇਲੀਆ, ਜਿੱਥੇ ਮਰਜ਼ੀ ਬਹਿ ਕੇ ਅਸੀਂ ਗੱਲ ਕਰ ਸਕਦੇ ਹਾਂ, ਕਿਸੇ ਨਾਲ ਵੀ। ਕਿਸੇ ਦੀ ਵੀਡੀਓਜ਼ ਦੇਖ ਸਕਦੇ ਹਾਂ, ਕਿਸੇ ਨੂੰ ਲਾਈਵ ਦੇਖ ਸਕਦੇ ਹਾਂ। ਅਤੇ ਨਾਲ ਦੀ ਨਾਲ ਇਹਦੇ ਨੁਕਸਾਨ ਵੀ ਬੜੇ ਜ਼ਿਆਦਾ ਨੇ। ਨੁਕਸਾਨ ਬੱਚਿਆਂ ਵਾਸਤੇ ਬਹੁਤ ਜ਼ਿਆਦਾ ਨੇ, ਉਹਨਾਂ ਦੀ ਆਈਸਾਈਡ ਵੀਕ ਹੋ ਸਕਦੀ ਹੈ, ਔਰ ਦੂਸਰੀ ਗੱਲਾਂ ਦੇ ਵਿੱਚ ਅਗਰ ਗੱਲ ਕਰੀਏ, ਬੱਚ ਬੱਚੇ ਇਹਦੇ 'ਤੇ ਕੁਛ ਗਲਤ ਕੰਨਟੈਂਟ ਵੀ ਦੇਖ ਸਕਦੇ ਨੇ, ਠੀਕ ਹੈ ਜਿਹੜਾ ਉਹਨਾਂ ਦੇ ਲਈ ਐਪਰੋਪਰੇਏਟ ਨਹੀਂ ਹੈਗਾ। ਅਤੇ ਹੋਰ ਵੀ ਬਹੁਤ ਚੀਜ਼ਾਂ ਨੇ। ਈਵਨ ਬਜ਼ੁਰਗਾਂ ਵਾਸਤੇ ਵੀ ਬੜਾ ਨੁਕਸਾਨ ਹੈ, ਬਜ਼ੁਰਗ ਦੇ। ਬੈ ਕੇ ਗੇਮ ਖੇੱਲਦੇ ਰਹਿੰਦੇ ਨੇ। ਠੀਕ ਹੈ, ਬੱਚੇ ਵੀ ਗੇਮ ਖੇਲਦੇ ਰਹਿੰਦੇ ਨੇ। ਔਰ ਅਗਰ ਨੈੱਟ ਇੰਟਰਨੈੱਟ ਚੱਲਦਾ ਹੋਵੇ। ਨਾਲ -ਨਾਲ ਅਤੇ। ਲੋਕ ਜਿਹੜਾ ਹੈ ਕਾਫੀ ਟਾਈਮ, ਆਪਣਾ ਬਿਨਾਂ ਗ਼ੱਲ ਤੋਂ ਸਪੈਂਡ ਕਰਦੇ ਨੇ। ਇੰਸਟਾਗ੍ਰਮ ਦੀਆਂ ਰੀਲਾਂ ਦੇਖਣ ਵਾਸਤੇ। ਤੇ ਹੈ ਨੁਕਸਾਨ ਤੇ ਕਾਫ਼ੀ ਨੇ ਹੋਰ, ਤੁਸੀਂ ਦੱਸੋ ਤੁਹਾਨੂੰ ਤੁਹਾਨੂੰ ਕਿਹੜੇ -ਕਿਹੜੇ ਨੁਕਸਾਨ। ਨੁਕਸਾਨ ਲੱਗਦੇ ਨੇ।
ਬਸ ਇਹੀ ਨੁਕਸਾਨ ਨੇ, ਕਿ ਸਿਰਫ ਫਾਇਦੇ ਤਾਂ ਦੇਖੋ ਹੈ ਹੀ ਨੇ ਤੁਹਾਨੂੰ ਵੀ ਪਤਾ ਚਲੋ। ਇੰਟਰਨੈਟ 'ਤੇ ਅਸੀਂ ਕੁਛ ਵੀ, ਸਾਨੂੰ ਕੋਈ ਪ੍ਰੋਬਲਮ ਹੈ ਫਿਜੀਕਲ ਪ੍ਰੋਬਲਮ ਹੈ ਜਾਂ। ਕੁਛ ਵੀ ਹੈ, ਅਸੀਂ ਸਰਚ ਕਰਕੇ ਦੇਖ ਸਕਦੇ ਹਾਂ ਸਾਨੂੰ ਸੋਲਿਊਸ਼ਨ ਮਿਲ ਜਾਂਦਾ। ਨਾਲੋ ਨਾਲ ਅਸੀਂ ਦੂਰ ਬੈਠੇ ਬੰਦਿਆਂ, ਨਾਲ ਗੱਲਾਂ ਕਰ ਸਕਦੇ ਹਾਂ। ਬਸ ਐਵੇਂ, ਹੁਣ ਬੈਠੋ ਜਿਹੜੀ ਇੰਸਟਾਗ੍ਰਾਮ ਰੀਲ ਵਗੈਰਾ ਹੈਗੀ ਆ। ਅਸੀਂ ਪੰਜ ਮਿੰਟ ਅਸੀਂ ਫੋਨ ਲੈ ਕੇ ਬਹਿੰਦੇ ਹਾਂ। ਸਾਨੂੰ ਪਤਾ ਹੀ ਨਹੀਂ ਲੱਗਦਾ, ਦੋ ਘੰਟੇ ਕਿੱਥੇ ਚਲੇ ਜਾਂਦੇ ਨੇ।
ਹੂੰ।
ਤੇ ਕੁਝ ਬੱਚੇ- ਬੱਚੇ ਨੀ ਫੋਨ ਛੱਡਦੇ ਫੋਨ, ਬਿਨਾਂ ਰੋਟੀ ਨਹੀਂ ਖਾਂਦੇ। ਜੇ ਫੋਨ ਚਾਹੀਦਾ ਹੈ। ਰੋਟੀ ਖਾਣ। ਵਾਸਤੇ ਵੀ ਰੀਲ ਦੇਖੀ ਜਾਣਗੇ ਤੇ ਨਾਲ ਨਾਲ ਰੋਟੀ ਖਾਈ ਜਾਣਗੇ। ਤੇ ਫੋਨ ਲੈਲੋ ਤੇ ਰੋਟੀ ਖਾਣੀ ਬੰਦ ਹੋ ਜਾਂਦੀ ਹੈ ਬੱਚਿਆਂ ਦੀ।
ਬਿਲਕੁਲ, ਹੋਰ ਇਹਦੇ ਨਾਲ ਹੋਰ ਕੀ ਹੈ।
ਬਾਸ ਏਹੀ ਚੀਜ਼ਾਂ ਨੇ ਬਾਕੀ ਫਾਇਦੇ ਤੇ ਦੇਖੋ ਬਹੁਤ ਜ਼ਾਦਾ ਨੇ, ਡਿਪੈਂਡ ਕਰਦਾ ਕਿ ਹਾਂ ਬਈ। ਸਾਡੇ ਉੱਤੇ ਇਨਸਾਨਾਂ ਉੱਤੇ ਡਿਪੈਂਡ ਕਰਦਾ ਆ, ਕਿ ਅਸੀਂ। ਯੂਜ ਕਿਸ ਤਰ੍ਹਾਂ ਕਰਨਾ ਫੋਨ ਦਾ।
ਹਮ।
ਸਹੀ ਤਰੀਕੇ ਯੂਜ ਕਰਾਂਗੇ ਤੇ ਉਹਦੇ ਸਾਨੂੰ। ਫਾਇਦੇ ਦੇਖਣਗੇ, ਗ਼ਲਤ ਯੂਜ ਕਰਾਂਗੇ ਗ਼ਲਤ। ਚੀਜ਼ਾਂ ਸਰਚ ਕਰਾਂਗੇ, ਓਹਦੇ ਫੇਰ ਸਾਡੇ ਨੁਕਸਾਨ ਵੀ ਹੋਣਗੇ ਸਾਨੂੰ। ਮੈ ਤਾ ਮੋਬਾਇਲਾਂ ਦਾ ਐ ਵੀ ਕ ਨੁਕਸਾਨ ਕਿ ਲੋਕ ਜਿਵੇਂ ਕਿਸੇ ਦੀ ਆਈ ਡੀ ਦਾ ਗ਼ਲਤ ਯੂਜ ਕਰ ਲੈਂਦੇ ਨੇ।
ਹਮ- ਹਮ -ਹਮ।
ਏ ਚੀਜ਼ਾਂ ਹੈਗੀਆਂ ਥੋੜੀਆਂ, ਏ ਚੀਜ਼ਾਂ ਦਾ ਨੁਕਸਾਨ ਕੋਈ ਫੋਟੋ ਲੈ ਕੇ।
ਹਮ ਜਿਵੇਂ ਓਹਨਾਂ ਅ ਦੀਂ ਕਮਿਊਨੀਕੇਸ਼ਨ ਕਰ ਰਹੇ ਠੀਕ ਆ, ਅਸੀਂ ਕੋਲ ਕਰ ਸਕਦੇ ਆ, ਕਿਸੇ ਨੂੰ ਟੈਕਸਟ ਕਰ ਸਕਦੇ ਆ। ਠੀਕ ਹੈ ਨਾ, ਵੀਡੀਓ ਕਾਲ ਕਰ ਸਕਦੇ ਹਾਂ ਜਾਂ ਕੋਈ ਸਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਤੇ ਜਾਂ, ਕੋਈ ਨਿਊਜ਼ ਚਾਹੀਦੀ ਏ, ਕੋਈ ਐਜੂਕੇਸ਼ਨਲ ਕੰਟੈਂਟ ਚਾਹੀਦਾ ਹੈ, ਜਾਂ ਅਸੀਂ ਕੋਈ ਨਾ -ਨਾ ਕੋਈ ਚੀਜ਼ ਅਸੀਂ ਰਿਸਰਚ ਕਰਨੀ ਏ, ਅਤੇ ਅਸੀਂ ਓਹ ਫੋਨ 'ਤੇ ਈਜ਼ਲੀ ਕਰ ਸਕਦੇ ਹਾਂ ਠੀਕ ਆ, ਹੋਰ ਇਹਦੇ ਨਾਲ -ਨਾਲ ਅੱਜ -ਕੱਲ੍ਹ ਓ, ਡੀ, ਟੀ ਐਪਲੀਕੇਸ਼ਨਸ ਆਈਆਂ ਦੀਆਂ। ਜਿਹਦੇ ਕਾਰਨ ਅਸੀਂ ਘਰ ਬੈਹ ਕੇ ਮੂਵੀਜ਼ ਦੇਖ ਸਕਦੇ ਆ। ਐਂਟਰਟੇਨਮੈਂਟ ਸੋਰਸ ਹੋ ਸਕਦਾ ਐ, ਮਿਊਜਿਕ, ਸੁਣ ਸਕਦੇ ਆ ਅਸੀਂ ਠੀਕ ਐ, ਔਰ ਈ ਵਨ ਅਸੀਂ ਅਸੀਂ ਗੇਮਸ ਵੀ ਖੇਡ ਸਕਦੇ ਆ, ਔਰ ਸੋਸ਼ਲ ਮੀਡੀਆ ਵੀ ਯੂਜ ਕਰ ਸਕਦੇ ਆ,
ਹਮ।
ਅੱਜ -ਕੱਲ੍ਹ ਅਸੀਂ ਬਾਹਰ ਘੁੰਮਣ ਜਾਂਦੇ ਆ, ਜਿਵੇਂ ਅਸੀਂ ਰਸਤਾ ਭਟਕ ਗਏ, ਅਤੇ ਫੋਨ ਦੇ ਵਿੱਚ ਐਪਲੀਕੇਸ਼ਨ ਹੋ ਜਾਂਦੀਆਂ, ਮੈਪਸ ਹੁੰਦੇ ਨੇ। ਜਿਹਦੇ ਕਰਕੇ ਅਸੀਂ ਨੈਵੀਗੇਸ਼ਨ ਦੇਖ ਸਕਦੇ ਆ, ਕਿ ਬਈ ਅਸੀਂ ਲੋਕੇਟ ਕਰ ਸਕਦੇ ਆ। ਕੋਈ ਪਲੇਸਿਸ ਜਿਵੇਂ ਅਸੀਂ ਕਿੱਤੇ ਜਾਣਾ। ਫਿਰ ਐਮਰਜੈਂਸੀ ਸਰਵਿਸਿਸ ਵਾਸਤੇ ਵੀ ਹੋ ਸਕਦਾ, ਜਿਵੇਂ ਐੱਸ, ਓ, ਐੱਸ। ਸਰਵਿਸਿਸ ਹੁੰਦੀਆਂ ਫੋਨ ਦੇ ਵਿੱਚ ਓਹ ਐਮਰਜੈਂਸੀ ਦੇ ਵਿੱਚ ਤੁਹਾਡੇ ਜੋ ਫਰੀਕੁਐੈਂਟਲੀ ਡਾਇਲਡ ਨੰਬਰ ਹੁੰਦੇ ਨੇ, ਉਹਨਾਂ ਨੂੰ ਕੋਲ ਕਰ ਦਿੰਦੇ ਨੇ।
ਸਰਵਿਸਿਿਸ ਕੇਹੜੀਆਂ ਹੋਈਆਂ ਮਤਲਬ।
ਐਸ, ਓ ਐਸ ਸਰਵਿਸਿਸ ਹੁੰਦੀਆਂ ਨੇ, ਕਿ ਬਈ ਲਾਈਕ ਜਿਵੇਂ ਕੋਈ ਫੋਨ ਗੁਆਚ ਗੇਆ, ਜਾਂ ਫੋਨ ਗਿਰ ਗੇਆ। ਠੀਕ ਏ, ਉਹ ਫੋਨ ਨੂੰ ਫ਼ੋਨ ਓਹਨੂੰ ਡਿਟੈਕਟ ਕਰ ਲੈਂਦਾ ਏ। ਅਤੇ ਡਿਟੈਕਟ ਕਰਕੇ ਜਿਹੜਾ ਤੁਸੀਂ ਨੰਬਰ ਆਪਣਾ ਮੋਸਟ ਕੋਲਡ ਨੰਬਰ ਹੁੰਦਾ ਨਾ, ਓਹਦੇ 'ਤੇ ਆਪ ਆਪਣੇ ਆਪ ਕਾਲ ਕਰ ਦਿੰਦਾ। ਅਤੇ ਓਹਦੇ 'ਤੇ ਵਾਰਨਿੰਗ ਸਿਗਨਲ ਜਾਂ ਅਮਰਜੈਂਸੀ ਸਿਗਨਲ ਭੇਜ ਦਿੰਦਾ, ਕਿ ਭਈ ਏ ਬੰਦਾ ਮੁਸੀਬਤ ਵਿੱਚ ਏ,
ਠੀਕ ਏ, ਠੀਕ, ਏ ਹੋਰ -ਹੋਰ।
ਕਿ ਔਨਲਾਈਨ ਜੇਹੜੀ ਲਰਨਿੰਗ ਹੈਗੀ ਏ, ਠੀਕ ਹੈ ਨਾ, ਓਹ ਬੜੀ ਈਜ਼ੀ ਹੋ ਜਾਂਦੀ ਏ,
ਹਾ ਜਿਵੇਂ ਪੇਲੇ ਸਾਨੂੰ ਬੁਕਸ ਕਿੰਨੀਆਂ ਬੁ ਬੁਕਸ ਲਭੋ ਬਜ਼ਾਰੋਂ ਲੈ ਕੇ ਆੳ, ਹੁਣ ਅੱਜ -ਕਲ ਬੁਕਸ ਦੀ ਜਰੂਰਤ ਹੀ ਨਹੀ ਰਹੇਗੀ। ਹਮ ਹੋਰ ਜੇ ਅਗਰ ਅਸੀਂ ਗੱਲ ਕਰੀਏ ਨੁਕਸਾਨ- ਨੁਕਸਾਨ ਹੀ ਤਾਂ ਹਮ
ਐਡਿਕਸ਼ਨ ਹੋ ਜਾਂਦੀ ਏ, ਕਿਸੇ ਨੂੰ ਆਦਤ ਪੈ ਜਾਂਦੀ ਏ। ਕਿ ਬਈ ਉਹਦੇ ਨਾਲ ਫਿਰ ਵੇਸਟ ਟਾਈਮ ਵੀ ਵੇਸਟ ਹੁੰਦਾ ਔਰ ਸਾਡੀ ਖੁਦ ਦੀ ਜੇਹੜੀ ਇੱਕ ਸ਼ਕਤੀ ਹੁੰਦੀ ਏ ਜਾਂ ਐਨਰਜੀ ਹੁੰਦੀ ਓਹ ਖਤਮ ਹੋ ਜਾਂਦੀ ਏ। ਫਿਰ ਹੈਲਥ ਇਸ਼ੂਜ ਵੀ ਆ ਸਕਦੇ ਨੇ। ਕਿ ਅਗਰ ਬਾਰ-ਬਾਰ ਅਸੀ ਕੀ ਕੇਂਦੇ ਨੇ ਸਕਰੀਨ ਦੇਖਦੇ ਰੇਂਨੇ ਆਂ ਤੇ ਓਦੇ ਨਾਲ ਅਸੀ ਸਾਡੀ ਜੜੀ ਆਈਜ਼ ਨੇ ਓਦੇ 'ਤੇ ਜ਼ੋਰ ਪੇਂਦੈ ਹੈਡੇਕਾਂ ਰੈਂਦੈ। ਔਰ ਸਾਡੀ ਜੜੀ ਸਲੀਪਿੰਗ ਸਾਈਕਲ ਏ ਮਤਲਬ ਸੋਨ ਦੀ ਜੜੀ ਸਾਡੀ ਸਾਈਕਲ ਹੁੰਦੀ ਏ ਓ ਡਿਸਟਰਬ ਹੋ ਸਕਦੀ ਏ। ਫੇਰ ਹੋਰ ਵੀ ਗ਼ਲਤ ਹੋ ਸਕਦੀ ਏ ਡਿਸਟਰ੍ਰੈਕਸ਼ਨ ਆ ਸਕਦੀ ਏ। ਹਾਲਾਂਕਿ ਐ ਯੂਜ਼ ਹੁੰਦੈ ਸਟੱਡੀਜ਼ ਆਸਤੇ ਮਗਰ ਪੜਨ ਦੇ ਦੌਰਾਨ, ਦੌਰਾਨ ਕੇ ਬੀ ਡਿਸਟਰੈਕਟ ਹੋ ਜਾਂਦੈ ਬੰਦਾ ਕਿ ਬਈ ਡਰਾਈਵਿੰਗ ਜਿਵੇਂ ਕਰਦਾ ਹੁੰਦੈ ਬੰਦਾ ਮੋਬਾਈਲ ਫੋਨ ਦੇ ਵਿੱਚ ਡਿਸਟਰੈਕਟ ਜਾਂਦੈ ਕਦੀ ਕੌਲ ਆ ਜੇ ਠੀਕ ਐ, ਫਿਰ ਹੋਰ ਵੀ ਹੋਰ ਵੀ ਹੋ ਸਕਦੀ ਐ ਪ੍ਰਾਈਵੇਸੀ ਸਾਡੀ ਜਿੰਨੀ ਪ੍ਰਾਈਵੇਸੀ ਐ ਸਾਰਾ ਕੁਛ ਫੋਨ ਦੇ ਵਿੱਚ ਹੁੰਦੈ ਕਿ ਬਈ ਅਗਰ ਕੋਈ ਹੈਕ ਹੋ ਜੇ, ਕੋਈ ਸਕੈਮ ਹੋ ਜੇ ਤੇ ਸਾਡੀ ਇਨਫੋਰਮੇਸ਼ਨ ਲੀਕ ਹੋ ਸਕਦੀ ਏ। ਸਾਡੀ ਫੋਟੋਆਂ ਜਾ ਸਕਦੀਆਂ ਨੇ, ਸਾਡੇ ਪ੍ਰਾਈਵੇਟ ਪਰਸਨਲ ਮੂਮੈਂਟਸ ਜਾ ਸਕਦੇ ਨੇ। ਔਰ ਏੱਕ ਔਰ ਮੋਟੀ ਵੇਟੀ, ਮੋਟੀ-ਮੋਟੀ ਗੱਲ ਆੱਜ-ਕਾੱਲ ਸਾਰੇ ਪਰਿਵਾਰ ਦੇ ਵਿੱਚ ਪੈਲੇ ਕੀ ਹੁੰਦਾ ਸੀ ਲੋਕ ਜੜੇ ਨੇ ਓ ਡਿਨਰ ਟੇਬਲ ਦੇ ਉੱਤੇ ਬੈ ਕੇ ਰੋਟੀ ਖਾਂਦੇ ਹੁੰਦੇ ਸੀ। ਬਟ ਆੱਜ-ਕਾੱਲ ਕੀ ਕੈਂਦੇ ਨੇ ਇਨਟਰੈਕ ਸ਼ਨ ਖਤਮ ਹੋ ਗਈ ਐ ਫੈਮਿਲੀ ਦੀ। ਓ ਆਪਣੇ ਕਮਰੇਆਂ 'ਚ ਬੈ-ਬੈ ਕੇ ਰੋਟੀ ਖਾਂਦੇ ਨੇ, ਫੋਨ ਯੂਜ ਕਰ ਰਏ ਹੁੰਦੇ ਨੇ ਤੇ ਏਸ ਕਰਕੇ ਐ ਜੜੀ ਫੇਸ ਟੂ ਫੇਸ ਜੜੀ ਕਮਿਊਨੀਕੇਸ਼ਨ ਹੁੰਦੀ ਏ ਨਾ ਓ ਖਤਮ ਮਤਲਬ ਹੋ ਰੀ ਐ। ਫੇਰ ਹੋਰ ਵੀ ਆੱਜ-ਕਾੱਲ ਨਵੀਂ ਇੱਕ ਸਟਰਮ ਆਈ ਐ ਓ ਕੈਂਦੇ ਨੇ ਸਾਈਬਰ ਬੁਲਿੰਗ ਕੇ ਜੜੀ ਐਪਲੀਕੇਸ਼ਨਸ ਐਂ ਜੇ ਅਗਰ ਅਸੀਂ ਯੂਜ਼ ਕਰਨੇ ਆਂ ਓ ਔਨਲਾਈਨ ਸਾਨੂੰ ਹਰਾਸ ਕਰਦੇ ਨੇ ਮਤਲਬ ਓ ਸਾਡੀ ਇਨਫੋਰਮੇਸ਼ਨ ਅਗਰ ਲੀਕ ਹੋ ਜਾਏ ਯਾਂ ਅਸੀਂ ਕੋਈ ਵਟ ਕੌਲ, ਵੀਡੀਓ ਕੌਲ ਕਰ ਲਈ ਕਿਸੀ ਨੂੰ ਮਤਲਬ ਐਡਿਟ
ਇੱਕ ਵਾਰ ਹੋ ਗਿਆ ਸੀ ਸਾਡੇ ਘਰ ਚਾਂਸ ਹੋ ਗਿਆ ਸੀ ਇੱਕ ਵਾਰ। ਐਦਾਂ ਗਲਤ ਕੌਲ ਆ ਗੀ ਸੀ ਕਿ ਤੇ ਨੂੰ ਬੱਚੇ ਨੂੰ ਬੱਚੇ ਨੂੰ ਤੇ ਤਾਂ ਅਸੀ ਬੜੇ ਪਰੇਸ਼ਾਨ ਹੋ ਗਏ ਸੀ।
ਹੂੰ।
ਐਵੀ। ਹਾਂ ਬਸ ਓਈਯੋ ਐਡਵਾਂਟੇਜਿਸ
ਫਾਏਦੇ ਤੇ ਨੁਕਸਾਨ ਤੇ ਦੋਨਾਂ ਦੇ ਹੈਗੇ ਨੇ। ਮਤਲਬ ਮੋਬਾਈਲ ਫੋਨ 'ਤੇ ਵੈਸੇ ਤੇ ਬੜੇ ਅਗਰ ਦੇ ਖੇਆ ਜਾਏ ਬੋਤ ਪਾਵਰਫੁਲ ਚੀਜ ਹੈਗੀ ਏ
ਅਗਰ ਸਈ ਤਰੀਕੇ ਯੂਜ਼ ਕੀਤਾ ਜਾਏ ਤੇ ਬੜੀ ਅੱਛੀ ਚੀਜ ਏ। ਅੱਗੇ ਨਾ ਫੋਨ ਨੇ ਫਿਜ਼ੀਕਲ ਐ ਮਤਲਬ ਵਰਕ ਆਊਟ ਓ ਥੋੜਾ ਥੋੜਾ ਕੀ ਜ਼ਿਆਦਾ ਈ ਘਟਾ ਤਾ ਐ।
ਹੂੰ।
ਜੜੇ ਲੋਗ ਜ਼ਿਆਦਾ ਈ ਮਤਲਬ ਅਡਿਕਟਿਡ ਹੋ ਜਾਂਦੇ ਨੇ ਫੋਨ ਤੇ।
ਬਿਲਕੁਲ-ਬਿਲਕੁਲ ਨਾਲੇ ਹੂਨ ਹੋਰ ਵੀ ਤੇ ਐਪਲੀਕੇਸ਼ਨਸ ਆ ਗਈਆਂ ਨੇ ਜਿਵੇਂ ਅਸੀ ਇੰਸਟੋਲ ਕਰ ਲਿਆ ਜਿਵੇਂ ਚੈਟ ਜੀ ਬੀ ਟੀ ਐ, ਠੀਕ ਏ ਤੇ ਓਦੇ ਵਿੱਚ ਅਸੀ ਏ ਕੋਈ ਵੀ ਟੋਪਿਕ ਬਾਰੇ ਅਸੀ ਅਸੀ ਯੂੰਕੈਂਸੇ ਯਾਂ ਅਸੀ ਸਰਚ ਕਰ ਸਕਨੇ ਆਂ। ਕੋਈ ਬੁੱਕ ਡਾਊਨਲੋਡ ਕਰਨੀ ਹੋਏ ਓ ਕਰ ਸਕਨੇ ਆਂ ਕੋਈ ਨਵੀਂ ਸਕਿੱਲ ਸਿੱਖਨੀ ਹੋਏ ਅਸੀ ਓ ਸਿੱਖ ਸਕਨੇ ਆਂ। ਬੋਤ ਚੀਜਾਂ ਨੇ ਐਂਟਰਟੇਨਮੈਂਟ ਏ, ਮੂਵੀਜ਼ ਦੇਖ ਸਕਨੇ ਆਂ ਨੈਵੀਗੇਸ਼ਨ ਹੋ ਗਈ। ਐ ਸਾਰੀ ਚੀਜਾਂ ਨਾ ਮਿਲਾ ਮਿਲੂ ਕੇ ਅਸੀ ਕਰ ਸਸਨੇ ਆਂ। ਬਸ ਜਿਵੇਂ ਹੁਨ ਅਸੀ ਕੋਈ ਮੂਵੀ ਦੇਖਣ ਜਾਣਾ ਅਸੀਂ ਘਰ ਬਹਿ ਕੇ ਟਿਕਟ ਬੁੱਕ ਕਰ ਸਕਦੇ ਐ ਹੋਟਲ ਬੁੱਕ ਕਰ ਸਕਦੇ ਆ। ਟੈਕਸੀ ਬੁੱਕ ਕਰ ਸਕਦੇ ਆ ਠੀਕ ਐ ਨਾ ਜਿਵੇਂ ਹੁਣ ਹੋਰ ਜਿਵੇਂ ਮੈਨੂੰ ਕੋਈ ਲੈਂਗੁਏਜ ਪ੍ਰੋਬਲਮ ਆ ਰਹੀ ਐ ਸਪੋਜ਼ ਮੈਨੂੰ ਕਿਸੇ ਚਾਈਨੀਜ਼ ਬੰਦੇ ਨੇ ਫੋਨ ਕੀਤਾ ਤੇ ਉਹਦੀ ਮੈਨੂੰ ਲੈਂਗੁਏਜ ਨਈ ਸ, ਸਮਝ ਆ ਰੀ ਤੇ ਫੋਨ ਦੇ ਵਿੱਚ ਏ ਆਈ ਫੀਚਰਸ ਹੁੰਦੇ ਨੇ ਤੇ ਅਸੀਂ ਉਹਨਾਂ ਦੀ ਲੈਂਗੁਏਜ। ਜਿਹੜੀ ਓ ਕੀ ਕਹਿੰਦੇ ਨੇ।
ਮਤਲਬ ਫੋਨ ਅਗਰ ਸਾ ਸਾਡਾ ਕੰਟੀਨਿਊ ਸਾਡਾ ਕਨਵਰਸ਼ੇਸ਼ਨ ਚੱਲਦੀ ਪਈ ਐ ਤੇ ਅਸੀਂ ਅ ਅ ਕਰ ਸਕਦੇ ਆ ਮਤਲਬ
ਬਿਲਕੁਲ ਬਿਲਕੁਲ ਬਿਲਕੁਲ ਟ੍ਰਾਂਸਲੇਟ ਔਨ ਕੋਲ ਕਰ ਸਕਦੇ ਆ ਅਸੀਂ। ਤੇ ਨਾਲੇ ਹੋਰ ਫੋਨ ਦੇ ਵਿੱਚ ਸਟੋਰੇਜ ਬੜੀ ਹੁੰਦੀ ਆ ਕੇ ਵੀ ਅਸੀਂ ਸਾਨੂੰ ਕੈਮਰਾ ਕੈਰੀ ਨੀ ਕਰਨਾ ਪੈਂਦਾ। ਫੋਨ ਦੇ ਵਿੱਚ ਕੈਮਰਾ ਹੁੰਦਾ ਐ ਜਿੱਥੇ ਮਰਜ਼ੀ ਅਸੀਂ ਪ੍ਰਾਈਵੇਟ ਮਮੈਂਟ ਜਿਹੜੀ ਕੁਛ ਵੀ ਐ।
ਹਾਂ ਠੀਕ ਐ ਬਾਕੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ। ਹੂੰ, ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ ਕੋਈ ਨੀ ਮਿਲਦਿਆਂ। ਦੁਬਾਰਾ ਗੱਲ ਕਰਦੇ ਆ ਠੀਕ ਐ ਓਕੇ ਜੀ ਓਕੇ ਜੀ ਥੈਂਕ ਯੂ ਥੈਂਕੂ।